ਹੈਲੋ।
ਹੈਲੋ।
ਹਾਂਜੀ ਸਸ ਰੀ ਕਾਲ।
ਸਸ ਰੀ ਕਾਲ ਕਿਵੇਂ ਓ?
ਵਧੀਆ ਆਪ ਸੁਣਾਓ ਕਿਵੇਂ ਓ। ਘਰ ਪਰਿਵਾਰ ਸਾਰੇ ਕਿੱਦਾਂ?
ਹਾਂਜੀ, ਹਾਂਜੀ ਵਧੀਆ ਹੋਰ ਤੁਸੀਂ ਕੀ ਕਰਦੇ ਸੀ।
ਨਾਸ਼ਤਾ ਵਗੈਰਾ ਕੀਤਾ ਏ ਹਜੇ, ਤੇ ਕੁੜੀ ਨੂੰ ਛੋਟੀ ਨੂੰ ਨੁਹਾਇਆ-ਤੁਆਇਆ ਆ।
ਠੀਕ ਏ, ਠੀਕ ਏ, ਹੋਰ ਕਰ ਲਏ ਖਤਮ ਕੰਮ ਤੁਸੀਂ?
ਨਹੀਂ ਅਜੇ ਵੀ ਹੈ। ਦੁਪਹਿਰ ਨਾਸ਼ਤਾ ਹੀ ਹੋਇਆ, ਦੁਪਹਿਰ ਦੀ ਤੇ ਬਾਕੀ ਐ।
ਅੱਛਾ-ਅੱਛਾ। ਤੁਸੀਂੱ ਕਡ ਠੇ ਨੀਂ ਬਣਾਂਦੇ ਖਾਣਾ ਵੀ ਸਵੇਰੇ ਤੇ ਦੁਪਹਿਰ ਦਾ, ਕੀ ਅਲੱਗ-ਅਲੱਗ ਬਣਾਉਂਨੇ ਔ?
ਨਈਂ ਅਲੱਗ-ਅਲੱਗ ਬਣਾਉਂਦੇ ਆ। ਜੋਂ ਨਾਂ ਮੰਮੀ ਡੈਡੀ ਨੁ ਲੈ ਗਿਆ ਉਹ ਨੀ ਖਾਂਦੇ ਉਹ ਕਹਿੰਦੇ ਹੁਣ ਤਾਜਾ ਹੀ ਬਣਾ ਕੇ ਦੇ। ਫਿਰ ਉਸੀ ਟਾਈਮ ਬਨਾਂਦੇ ਆਂ।
ਠੀਕ ਐ, ਠੀਕ ਐ। ਫਿਰ ਤੁਸੀ ਤਾਂ ਗੈਸ ਵਗੈਰਾ ਤੇ ਈ ਬਣਾਉਂਦੇ ਹੋਣੇ?
ਹਾਂਜੀ, ਹਾਂਜੀ। ਗੈਸ ਵਗੈਰਾ ਹੈਗੀ ਐ, ਗੈਸ ਐ, ਇੰਡਕਸ਼ਨ ਐਂ।
ਓਕੇ-ਓਕੇ ਠੀਕ ਐ ਨੀ ਫ ਨੀਂ ਕਈਆਂ ਦੇ ਇਹ ਹੁੰਦਾ ਨਾਂ ਵੀ ਚਲੋ ਸਵੇਰੇ ਇਕੱਠੇ ਬਣਾ ਲੈਂਣੇ ਆਂ, ਜਿਵੇਂ ਹੁਣ ਅਸੀਂ ਤਾਂ ਕਿਉਂਕਿ ਸਾਡੇ ਜਿਆਦਾ ਖਾਂਦੇ ਗਿਆਰਾਂ ਕੁ ਵਜੇ ਈ ਖਾਂਦੇ ਆ ਸਾਡੇ। ਬਸ ਫੇਰ ਤਾਂ ਸ਼ਾਮ ਨੂੰ ਹੀ ਖਾਂਦੇ ਨੇਂ।
ਨਹੀਂ ਤੁਹਾਡੇ ਕਿਨ ਟਾਈਮ ਐ ਨਾਂ ਫਿਰ ਸਵੇਰੇ, ਫਿਰ ਦੁਪਹਿਰੇ, ਫੇਰ ਸ਼ਾਮੀ।
ਅੱਛਾ, ਅੱਛਾ।
ਜ-ਅਤੇ ਜੀ ਕੱਠੇ ਇਂਦੀ ਗਰਮੀ ਐ ਨਾਂ, ਵਾਵ ਰਸੋਈ ਚ ਵਣਣਾ ਨੀ ਪੈਂਦਾ। ਇੱਕੋ ਵਾਰੀ ਬਣਾ ਕੇ ਕੇ ਰਾਖ ਲੋ। ਜਦੋਂ ਮਨ ਕਰੇ ਗਰਮ ਕਰੋ ਤੇ ਖਾ ਲੋ।
ਹਾਂਜੀ, ਹਾਂਜੀ। ਠੀ ਅਸੀਂ ਵੀ ਦੇਖੋ ਕੱਠੀ ਵੈਸੇ ਕੱ ਠੀ ਬਣਾ ਲੈਂਨੇ ਆਂ, ਜਿਸਨੇ ਖਾਣੇ ਹੁੰਦੇ ਆ ਵੀ ਦੁਪੈਰੇ ਓਹੀ ਗਰਮ ਕਰਕੇ ਖਾ ਲੀਨੇ ਆ ਫਿਰ।
ਤੇ ਪੇਕੇ ਪਰਿਵਾਰ ਚ ਏਦਾਂ ਈ ਹੁੰਦਾ ਐ। ਉਹ ਸਵੇਰੇ ਬਣਾ ਲੈਂਦੇ। ਸਬਜ਼ੀ ਦੋ ਟੇਮ ਦੀ ਬਨਾਂ ਲੈਂਦੇ ਫੁਲਕੇ ਵੀ, ਤੇ ਆਰਾਮ ਨਾਲ ਈ ਖਾਂ ਹਂ, ਹਂ।
ਕਿਉਂਕਿ ਸਾਡੇ ਤਾਂ ਚਲੋ ਹੈ ਵੀ ਜੁਆਇੰਟ ਫੈਮਿਲੀ ਆ ਨਾਂ ਫੇਰ ਤੁਹਾਨੂੰ ਪਤਾ ਗੈਸ ਤੇ ਤਾਂ, ਕਿੰਨਾ ਟਾਈਮ ਲੱਗ ਜਾਂਦਾ। ਚੁੱਲੇ ਤੇ ਇਹ ਆ ਵੀ ਚਲੋ ਵਧੀਆ ਆਪਣਾ ਛੇਤੀ ਕੰਮ ਹੋ ਜਾਂਦਾ। ਇਹ ਚੀਜ਼ ਹੋ ਜਾਂਦੀ ਆ। ਜਿਵੇਂ ਅੱਜ ਕੱਲ੍ਹ ਤਾਂ ਵੈਸੇ ਦੇਖੋ ਕਾ-ਆਪਣਾ ਬਿਜਲੀ ਵਾਲੇ ਆਏ ਹੋਏ ਨੇ ਕਿੰਨੇ ਦੇ। ਉਹ-ਉਹ ਤੇ ਵੀ ਕਿੰਨਾ ਖਾਸ ਕੰਮ ਹੁੰਦਾ ਕਿ ਆਪਾਂ ਕੁਛ ਵੀ ਕਰ ਦਿੰਦੇ ਹਾਂ ਸਬਜ਼ੀ ਵਗੈਰਾ। ਤਾਂ ਦੇਖੋ ਉਹ ਵੀ ਵਧੀਆ ਹੋ ਜਾਂਦੀ ਆ।
ਭਾਂਡੇ ਇਕੱਲੇ ਵੱਖਰੇ ਭਾਂਡੇ ਲੋਕਦੇ। ਉਹਦਾ ਈ ਬੜਾ ਚੱਕਰ ਬੈਠਣਾ ਹੈਗਾ ਹੈ।
ਤੇਨਾ। ਆ ਜਿਵੇਂ ਆਪਾਂ ਨੋਰਮਲ ਆਪਣਾ ਕੁੱਕਰ ਹੁੰਦਾ, ਦੇਖੋ ਜਾਂ ਕੋਈ ਵੀ ਆਪਣਾ ਚਾਹ ਲਈ ਭਾਂਡਾ ਅਸੀਂ ਧਰ ਦੇਨਦੇ ਹਾਂ। ਨੋਰਮਲ ਉਹ ਤੇ ਵਧੀਆ ਹੋ ਜਾਂਦਾ।
ਤੇ ਇਹ ਹੁੰਦਾ ਨਾ ਬੀਜ ਨੀ ਹਲੇ ਵੀ ਅੱਡ -ਅੱਡ ਕੁਆਲਿਟੀ ਦੇ ਹੁੰਦੇ ਨੇ।
ਹਮ-ਹਮ।
ਇੱਕ ਤਾਂ ਇਹ ਹੀ ਹੁੰਦੇ ਨੇ ਵੀ ਲਗਾ ਲਓ ਵੀ ਜਿਸ ਤੇ ਉਹੀ ਭਾਂਡਾ ਧਰਿਆ ਜਾਊਗਾ। ਜੋ ਤੇ ਚੱਲਦਾ। ਦੂਜੇ ਇਹ ਹੋ ਗਏ ਕਈ ਐਵੇਂ ਦੇ ਹੁੰਦੇ ਨੇ ਵੀ ਨਹੀਂ ਆਪਾਂ ਕੋਈ ਵੀ ਭਾਂਡਾ ਧਰ ਸਕਦੇ ਹਾਂ, ਬਸ ਉਹ ਥੋੜ੍ਹਾ ਮਹਿੰਗੇ ਸਸਤੇ ਦਾ ਹੀ ਚੱਕਰ ਹੋਣਾ ਫੇਰ।
ਹਾਂਜੀ। ਕੰਪਨੀ- ਕੰਪਨੀ ਆਪਣਾ-ਆਪਣਾ ਹਿਸਾਬ ਹੁੰਦਾ।
ਹਾਂ। ਬਾਕੀ ਕੰਪਨੀ ਦਾ ਵੀ ਦੇਖੋ ਫ਼ਰਕ ਹੁੰਦਾ।
ਏਕਮ
ਹੁਣ ਜਿਵੇਂ ਕਈ ਆਪਾਂ ਦੇਖਦੇ ਹੀ ਹਾਂ, ਉਹ ਇਕੱਲੇ ਚਾਹ ਹੀ ਬਣਾਉਂਦੇ ਨੇ। ਉਹ ਤੇ ਚਾਹ ਲਈ ਏ ਹੁੰਦਾ। ਉਹ
ਹਾਂਜੀ-ਹਾਂਜੀ।
ਇਹ ਚੱਕਰ ਹੋ ਜਾਂਦਾ। ਕਈਆਂ ਤਾਂ ਛੋਟੇ ਵੀ ਹੁੰਦੇ ਨੇ ਨਾ ਫੇਰ।
ਹਾਂਜੀ। ਵਾਲੇ ਸਿੰਗਲ ਹਾਂ।
ਚਲੋ, ਇਹ ਵੈਸੇ ਇਹਦੀ ਆਰਾਮਦਾਰੀ ਤਾਂ ਹੈਗੀ ਹੈ। ਚਲੋ ਹੁਣ ਦੇਖੋ, ਬਿੱਲ ਵੀ ਨੀ ਆਉਂਦੇ। ਅਹ ਜਿਵੇਂ ਹੁਣ ਲਗਾ ਲਓ ਗੈਸ ਦੇ ਪਿੱਛੇ ਕਿੰਨੀ ਕਿਤਾ ਗਈ ਸੀਗੀ।
ਐ ਦੀ ਇਤਨੇ ਮਹਿੰਗੇ ਗੈਸ ਮਿਲਣ ਲੱਗ ਗਏ ਸੀ। ਬਲੈਕ ਵਿੱਚ ਲੋਕਾਂ ਨੇ ਬੜੇ -ਬੜੇ ਮਹਿੰਗੇ ਗੈਸ ਕਰਦੇ ਸੀ ਅਸੀਂ। ਅਸੀਂ ਘਰ ਸ਼ਿਫ ਜਾਗਵੇ ਸੀ ਸਾਨੂੰ ਉਸ ਸੇ੍ਲੇੰਡਰ ਦਿੱਕਤ ਹੋ ਗਈ ਸੀ ਕਿ ਉਹ ਨਵੇਂ ਸ਼ਹਿਰ ਚ' ਘਰ ਲਿਆ ਆਏ। ਉੱਥੇ ਨਵੀਂ ਕਾਪੀ ਏਨੀ ਜਲਦੀ ਬਣੇਗੀ ਨੀ। ਫਿਰ ਅਸੀਂ ਕੱਦੋਂ ਲੈ ਕੇ ਜਾਓ, ਹੈਡੀ ਪਤਾ ਇਹ ਨਾ ਹੋ ਜ ਕਿ ਦ ਸਿਲੰਡਰ ਲੈ ਕੇ ਜਾ ਰਹੇ ਆ ਆਪਣੀ ਖਾਲੀ ਪਰਿਆ ਦਾ। ਸਾਨੂੰ ਬੜੀ ਦਿੱਕਤ ਆਈ ਸੀ। ਤੇ ਫਿਰ ਇਨਾ ਟਾਈਮ ਅਸੀਂ ਬਲੈਕ ਵਿੱਚ ਲਿਆ ਕਿਉਂਕਿ ਨਵਾਂ ਸ਼ਹਿਰ ਦੀ ਕੋਈ ਜਾਨ ਨਹੀਂ ਕੋਈ ਪਹਿਚਾਣ ਨਹੀਂ। ਨਵੇਂ ਅਸੀ
ਹੋ ਪਤਾ ਕੀ ਕੁਛ ਤਾਂ ਪੰਤਾਲੀ ਦਿਨ ਬਾਅਦ ਕਰਤਾ ਸੀ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡਾ ਸਾਰਾ ਕੁਛ ਗੈਸ ਬਣਦਾ। ਚਲੋ ਸਾਡੇ ਤਾਂ ਇਹ ਸੀ ਵੀ ਅਸੀਂ ਚੁ੍ਹਾ ਬਾਲਦੇ ਹਾਂ ਦੋਨੋ ਟਾਈਮ। ਸਿਰਫ ਇਸ ਤਰ ਸਬਜ਼ੀ ਜਾਂ ਚਾਹ ਵਗੈਰਾ ਕਰਦੇ ਸੀਗੇ ਗੈਸ। ਤੇ ਲਗਾ ਲਓ ਵੀ ਫੇਰ ਤਾਂ, ਵੀ ਹੁਣ ਤਾਂ ਵੈਸੇ ਹੀ ਨਹੀਂ ਮਿਲ ਰਹੇ ਸੀਗੇ ਗੈਸ। ਪੰਤਾਲੀ ਦਿਨ ਬਾਅਦ ਵੈਸੇ ਹੀ ਔਡਰ ਕਰਤਾ ਸੀਗਾ।
ਹਾਂਜੀ। ਫੇਰ ਲੋਕਾਂ ਦੇ ਵਲੋਂ ਕਿੰਨੀ ਦਿੱਕਤ ਆਈ ਆ। ਲਾਈਨਾਂ ਕਿਵੇਂ ਲੱਗ ਜਾਂਦੀਆਂ। ਸੀਗੀਆਂ। ਤੇ ਇੱਕ ਦੇਖੋ ਵੈਸ ਸਹੀ ਗਰਮੀ ਅਗਲੇ ਤੋਂ ਖੜਿਆ ਨਹੀਂ ਜਾਂਦਾ ਕਈਆਂ ਤੋਂ।
ਤੇ ਜੀ। ਕਿਸੀ ਨੇ ਕੁਛ ਪੁੱਛਣਾ ਆ। ਕਾਪੀ ਬਾਰੇ ਕਿ ਕਾਪੀ ਦੇ ਮਤਲਬ ਬੁੱਕ ਨੀ ਹੋ ਰਿਹਾ। ਕੁਛ ਉਹਨੂੰ ਵੀ ਲਾਈਨ ਚੇ ਲਵਾਉਣਾ ਪੈਂਦਾ ਸੀ ਲਾਈਨ ਚੇ ਲੱਗੋ ਪਹਿਲਾਂ ਫੇਰ ਕੁਛ ਨਾ ਆਪਣੀ ਬਾਰੀ ਚ'
ਤਾਂ ਦੇਖੋ ਵੀ ਜਦੋਂ ਆਪਾਂ ਬੁੱਕ ਕਰਾਂ ਹੁਣ ਸਾਡੇ ਵੀ ਆਈ ਹੋਇਆ ਸੀ ਚਲੋ ਸਾਡੀ ਤਾਂ ਜੁਆਇੰਟ ਫੈਮਿਲੀ ਕਰਕੇ ਤਿੰਨ ਪੰਜ ਸਿਲੰਡਰ ਸੀਗੇ। ਸਾਡੇ- ਸਾਡੇ ਸੀ ਵੀ ਪਰ ਸਾਡੇ ਕਾਪੀਆਂ ਵੀ। ਪੰਜ ਨੀ ਸੀਗੀਆਂ। ਪੰਜ ਪਤਾ ਨੀ ਕਿਹੜੇ ਹਿਸਾਬ ਨਾਲ ਤਿੰਨੇ ਕਾਪੀਆਂ ਸੀ। ਸਾਡੀਆਂ ਤੇ ਫਿਰ ਬਹੁਤ ਟਾਈਮ ਲੱਗਦਾ ਸੀਗਾ ਭਰਦੇ ਹੀ ਨਹੀਂ ਸੀ ਓਟੀ ਪੀ ਨਹੀਂ ਆਉਂਦਾ ਸੀਗਾ ਫਿਰ ਕਦੇ ਉਹ ਕਹਿ ਦਿੰਦੇ ਸੀ ਕੇ ਵਾਈ ਸੀ ਕਰਾਓ ਕਾਪੀ ਦੀ
ਬਿਲਕੁਲ ਉਸ ਸਮੇਂ ਇਹਨਾਂ ਦੇ ਭਾ ਬੜੇ ਵੱਧ ਗਏ ਸੀ ਸਿਲੰਡਰਾਂ ਵਾਲੇ ਤੇ ਗੈਸ ਪੋ ਨੀ ਸਕਦੇ ਸੀ
ਤੇ ਬਹੁਤ ਉਹ ਹੋ ਗਏ ਸੀਗੇ ਪਹਿਲਾਂ ਤਾਂ ਚਲੋ ਇਹ ਆ ਵੀ ਫੋਨ ਆਪਾਂ ਕਰਦੇ ਸੀਗੇ ਨਾ ਬੁੱਕ ਹੋ ਜਾਂਦਾ ਸੀ ਚਲੋ ਪਹਿਲਾਂ ਵੀ ਹੁੰਦਾ ਸੀ ਪਰ ਪਹਿਲਾਂ ਐਵੇਂ ਨਹੀਂ ਸੀ ਹੁਣ ਤਾਂ ਓ ਟੀ ਪੀ ਤੇ ਪੰਜ ਛੇ ਦਿਨ ਬਾਅਦ ਆਉਂਦਾ ਸੀ
ਬਿਲਕੁਲ ਬਿਲਕੁਲ
ਓ ਟੀ ਪੀ ਤੋਂ ਬਾਅਦ ਫੇਿਰ ਕਿਤੇ ਜਾ ਕੇ ਪੰਤਾਲੀ ਦਿਨ ਬਾਅਦ ਸਿਲੰਡਰ ਭਰਦਾ ਸੀ
ਬਿਲਕੁ ਆ ਨੇ ਬੜੀ ਦਿੱਕਤ ਕਰਦੇ ਸੀ ਹੁਣ ਤਾਂ ਫਿਰ ਵੀ ਠੀਕ ਹੋ ਗਏ ਆ
ਹੁਣ ਤਾਂ ਠੀਕ ਹੋ ਗਿਆ ਤੁਹਾਨੂੰ ਪਤਾ ਕੋਈ ਵੀ ਉਹ ਹੋਵੇ ਨਾ ਥੋੜੇ ਜਿਹੇ ਦਿਨ ਤੱਕ ਚੀਜ਼ ਕੋਈ ਵੀ ਹੋਵੇਵੇਂ ਤੁਹਾਨੂੰ
ਇੱਕ ਵਾਰੀ ਹਾਂਜੀ ਇੱਕ ਯਾਦ ਨੂਨ ਦਾ ਵੀ ਰੱਫੜ ਪਿਆ ਸੀ ਕਿ ਨੂਨ ਬੰਨ ਲੋ ਘਣੇੇਜ ਨੂਨ ਦੇ ਪੈਕੇਟ ਖਰੀਦੇ ਸੀ ਤਿੰਨ ਤਿੰਨ ਚਾਰ ਚਾਰ ਕਿ ਲੂਨ ਮਿਲਣਾ ਹੀ ਨੀ ਹੈ
ਹਾਂ ਹਾਂ ਇਹ ਚੀਜ਼ ਵੀ ਹੋਈ ਸੀ ਪੈਟਰੋਲ ਦਾ ਵੀ ਹੋ ਗਿਆ ਸੀ ਡੀਜ਼ਲ ਦਾ ਵੀ ਅਸੀਂ ਵੀ ਲੈ ਕੇ ਰੱਖਿਆ ਸੀਗਾ ਕਿਉਂਕਿ ਵੀ ਦੇਖੋ ਅੱਗੇ ਸੀਜਨ ਆਉਣਾ ਸੀਗਾ ਹੁਣ
ਹਾਂਜੀ
ਉਸ ਚੀਜ਼ ਕਰਕੇ ਕਿਉਂਕਿ ਯਾਰ ਆਮ ਬੰਦੇ ਨੂੰ ਹਰ ਇੱਕ ਨੂੰ ਡਰ ਹੋ ਹੀ ਜਾਂਦਾ ਵੀ ਕੋਈ ਪਤਾ ਨੀ ਵੀ ਜਦੋਂ ਦਾ ਕਰੋਨਾ ਲੱਗ ਕੇ ਹਟਿਆ ਕਰੋਨਾ ਹੋ ਗਿਆ ਗਿਆ ਸੀ ਦੇਖੋ ਲੋਕਡਾਊਨ ਲੱਗ ਕੇ ਹਟਿਆ ਸੀ ਵੀ ਦੇਖੋ ਕਿੰਨੀ
ਸ ਕੰਮ ਕਾਰ ਬੰਦ ਸਾਰੇ ਘਰ ਬੈਠੋ ਹਸਪਤਾਲ ਕਹਦਾ ਕਰੋਨਾ ਹੈ
ਦਿੱਕਤ ਆਈ ਸੀਗੀ ਲੋਕਾਂ ਨੂੰ ਉਸ ਚੀਜ਼ ਕਰਕੇ ਹੁਣ ਸਾਰਿਆਂ ਨੂੰ ਡਰ ਰਹਿੰਦਾ ਵੀ ਕੋਈ ਪਤਾ ਨਹੀਂ ਪਰ ਇਹ ਸਕੀਮ ਲਗਾ ਤੀ ਜਾਂਦੇ ਨੇ ਦੇਖੋ ਉਦੋਂ ਜਦੋਂ ਇਹ ਸਕੀਮ ਚਲਾਈ ਇਹਨਾਂ ਨੇ ਕਿ ਪੈਟਰੋਲ ਡੀਜ਼ਲ ਮਹਿੰਗਾ ਹੋਊਗਾ ਹੁਣ ਜੇ
ਤਾਂ ਦੇਖਲੋ ਦੋ ਪੁਆਇੰਟ ਸੰਤਾਲੀ ਪੈਸੇ ਪਤਾ ਨੀ ਰੁਪਈਏ ਮਹਿੰਗਾ ਕਰਤਾ ਸੀ ਇਹਨਾਂ ਨੇ
ਹਾਂਜੀ
ਤੇ ਲੋਕਾਂ ਨੇ ਉਹ ਦੋ ਤਨ ਚ ਇੰਨਾ ਖਰੀਦਿਆ ਉਸ ਤੋਂ ਬਾਅਦ ਫੇਰ ਨੋਰਮਲ ਰੇਟ ਤੇ ਆ ਗਿਆ
ਬਿਲੁਲੁ ਜਿਸ ਟਾਈਮਲ ਗੌਰਮੈਂਟ ਕਹਿੰਦੇ ਉਸ ਟਾਈਮ ਭ ਵਧਾ ਦਿੰਦੇ ਨਾ ਲੋਕੀ ਬੁਣ ਖਰੀਦਦੇ ਕਿ ਸੱਚੀ ਮੁੱਚੇ ਬੰਦ ਨਾ ਹੋ ਜੇ ਫਿਰ ਉਸ ਤੋਂ ਬਾਅਦ ਉਹੀ ਹਾਲ ਹੋ ਜਾਂਦਾ ਪੱਲੇ ਵਾਲਾ
ਹਾਂਜੀ ਹਾਂਜੀ ਉਹੀ ਹਾਲ ਹੋ ਜਾਂਦਾ ਦੇਖੋ ਕਿਉਂਕਿ ਦੇਖੋ ਵੀ ਇਹ ਤਾਂ ਆਪਾਂ ਨੂੰ ਜਿਵੇਂ ਔਡਰ ਆ ਜਾਂਦਾ ਆਪਾਂ ਉਵੇਂ ਲੋਕ ਆਮ ਜਨ ਤਾਂ ਆਪਾਂ ਜਿਹੜੇ ਆਪਾਂ ਨੂੰ ਚਲੋ ਡਰ ਹੋ ਹੀ ਜਾਂਦਾ ਆਪਾਂ ਖਰੀ ਜਾਂਦੇ
ਟਿਫ ਬਿਲਕਲ ਸਾਨੂੰ ਖਰੀਦਣਾ ਪੈਂਦਾ ਕਿ ਬਾਅਦ ਚ ਕਿੱਥੋਂ ਭੱਜ ਰੋਲ ਕਰਾਂਗੇ ਹਾਂਜੀ ਹਾਂਜੀ ਬਣਾਇਆ ਸੀ ਕਿ ਮੋਦੀ ਨੇ ਬੋਲਿਆ ਗੋਲ ਜੀ ਜੀ
ਆਹ ਹਾਂਜੀ ਤੇ ਇਹ ਚੀਜ਼ ਆ ਹੁਣ ਆਪਾਂ ਤਾਂ ਇਸ ਚੱਕਰ ਜ ਲੋਕ ਨਹੀਂ ਵੀ ਖਰੀਦੇ ਨੇ ਚਲੋ ਹੁਣ ਤਾਂ ਵੈਸੇ ਹੀ ਨੀ ਕੋਈ ਖਰੀਦਦਾ ਹੈਗਾ ਕਿਉਂਕਿ ਲੱਖ ਤੋਂ ਉੱਪਰ ਪਹੁੰਚਿਆ ਹੋਇਆ ਕਿਉਂਕਿ ਦੇਖੋ ਕੋਈ ਪਾਉਂਦਾ ਵੀ ਉਹਦੋਂ ਵਿਆਹ ਸ਼ਾਦੀ ਨੂੰ ਆਪਾਂ ਨੋਰਮਲ ਵੈਸੇ ਪਾ ਦਿੰਦੇ ਹਾਂ ਪਰ ਉਦਾਂ ਦਾ ਆਪਾਂ ਕਦੇ ਕਿਸੇ ਨੇ ਪਾਇਆ ਦੇਖਦੇ ਹੀ ਨਹੀਂ ਹੈਗੇ
ਨਾ ਨਾ ਨਾ ਹੁਰ ਕਿਸੇ ਨੇ ਪਾਇ ਤਾਂ ਹੀ ਨਹੀਂ ਹੈਗਾ
ਹੁਣ ਦੇਖੋ ਲੋਕਾਂ ਨੇ ਚਲੋ ਹੁਣ ਤਾਂ ਵੈਸੇ ਹੀ ਨਹੀਂ ਖਰੀਦਣਾ ਵੀ ਚਲੋ ਐਵੇਂ ਬੋਲਤਾ ਜਦੋਂ ਖਰੀਦਣ ਲੱਗਣਗੇ ਅਗਲੇ ਸਾਲ ਨੂੰ ਇਹ ਨੀ ਪਤਾ ਇਸ ਤੋਂ ਵੀ ਮਹਿੰਗਾ ਕਰਕੇ ਵੇਚਣਗੇ
ਬਿਲਕੁਲ ਸਹੀ ਕਹਿੰਦੇ ਪਰ ਲੋਕੀ ਕਈ ਖਰੀਦਣ ਵਾਲੇ ਖਰੀਦ ਵੀ ਰਹੇ ਨੇ ਉਹਨਾਂ ਨੂੰ ਕੋਈ ਪਤਾ ਹੀ ਨਹੀਂੀ ਹੈ ਜਿਹਬ ਜਿਨਾਂ ਕੋਲ ਹੈ ਉਹ ਖਰੀਦ ਰਹੇ ਨੇ ਜਿਨਾਂ ਕੋਲ ਨਹੀਂ ਹੈ ਵਿਚਾਰੇ ਬੈਠੇ ਗ ਨੇ
ਹੁਣ ਦੇਖੋ- ਜਿਨਾਂ ਕੋਲ ਤਾਂ ਦੇਖੋ ਪੈਸੇ ਹੈਗੇ ਨੇ, ਉਹ ਤਾਂ ਖ਼ਰੀਦ ਰਹੇ ਨੇ।
ਹਾਂ, ਜਿਹਨਾਂ ਕੋਲ ਹੁਣ ਦੇਖੋ ਪੈਸੇ ਹੀ ਨੀ ਗੱਲ ਹੁਣ ਆਪਾਂ ਨੋਰਮਲ ਲਗਾ ਲਓ ਹੁਣ ਅਸੀਂ ਆਪ ਆਪਣੀ ਗੱਲ ਕਰੀਏ ਤਾਂ ਅਸੀਂ ਸਿਰਫ ਵਿਆਹ ਸ਼ਾਦੇ ਨੂੰ ਜਿੰਨਾ ਕੁ ਸਾਡੇ ਤੋਂ ਅੰਦਰ ਥੋੜ੍ਹਾ ਬਹੁਤ, ਉਹੀ ਹੀ ਕਰ ਸਕਦੇ ਹਾਂ। ਵੀ ਉਵੇਂ ਨੀ ਅਸੀਂ ਦੇਖੋ ਖ਼ਰੀਦ ਸਕਦੇ ਕਦੇ
ਹੋਰ ਜ ਨਹੀਂ ਸਕਦੇ।
ਆਪਣੇ ਵਰਗੇ ਲੋਕਾਂ ਲਈ ਇਹ ਹੁੰਦੀ ਆ।
ਹਾਂਜੀ, ਬੜਾ ਮਹਿੰਗਾ ਹੋ ਚੁੱਕਿਆ ਸੋਨਾ ਵਗੈਰਾ
ਹਾਂਜੀ ਹਾਂਜੀ। ਕੋਈ ਵੀ ਚੀ ਹਾਂਜੀ ਹਾਂਜੀ। ਵੈਸੇ ਦੇਖੋ ਇਹਦਾ ਇੰਨਾ ਰੇਟ ਕਰਨਾ ਵੀ ਨੀ ਚਾਹੀਦਾ ਹਨਾ ਕਿ- ਆਪਣੇ ਵਰਗੇ ਲੋਕ ਨਹੀਂ ਵੀ ਖ਼ਰੀਦ ਸਕਦੇ, ਨੋਰਮਲ- ਜਦੋਂ ਪਹਿਲਾਂ ਸਸਤਾ ਹੁੰਦਾ ਸੀ ਉਦੋਂ ਚਲੋ ਇਹ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਸੀ।
ਹਾਂਜੀ ਹਾਂਜੀ।
ਇਹ ਵੀ ਚ
ਸਾਡੀ ਸੱਸ ਦਸਦੀ ਹੁੰਦੀ ਆ ਫਿਰ ਦੱਸ ਸਾਡੀ ਸੱਸ ਕਹਿੰਦੀ ਬਹੁਤ ਸਸਤਾ ਸੀ, ਪਹਿਲਾਂ ਮ ਮੰਮੀ ਪਹਿਲਾਂ ਖਰੀਦ ਕੇ ਰੱਖ ਲੈਂਦੇ। ਮੰਮੀ ਕਹਿੰਦੇ ਪਹਿਲਾਂ ਕਮਾਈਆਂ ਨੀ ਸੀ
ਹੁਣ ਦੇਖੋ ਉਹੀ ਆ ਗ ਹੁਣ ਤਾਂ ਬੰਦਾ ਖਰੀਦ ਵੀ ਨਹੀਂ ਸਕਦਾ ਹੈਗਾ ਇੰਨੇ ਮਹਿੰਗੇ ਨੂੰ,
ਬਿਲਕੁਲ ਬਿਲਕੁਲ
ਇਸ ਕਰਕੇ
ਸਾਰੇ ਅੱਜ ਕਲ ਆਰਟੀਫਿਸ਼ਲ ਪਾ ਕੇ ਬੜਾ ਖੁਸ਼ ਹੈਗੇ ਕਹਿੰਦੇ ਸੋਨੇ ਤੋਂ ਵਧੀਆ ਆਰਟੀਫਿਸ਼ਲ ਹੀ ਸਹੀ ਹੈ ਪਤਾ ਅੱਜ ਕੱਲ੍ਹ ਨਾ ਵੇਜ ਵੀ ਬੜੀ ਹੈਗਾ ਅਸੀਂ ਕਿਸੇ ਵੇਲੇ ਪਾ ਵੀ ਲਾਾਂਗੇ ਨਾ ਗੋਲਡ, ਅਸੀਂ ਬਾਹਰ ਜਾਵਾਂਗੇ ਥੋੜਾ ਬਾਜ਼ਾਰ ਧਿਆਨ, ਥੋੜਾ- ਗੋਲਡ ਵੱਲ ਧਿਆਨ ਰਹੇਗਾ
ਹੁਣ ਮੈਂ ਤਾਂ ਹੀ ਕਿੰਨੀਆਂ ਨਿਊਜ਼ ਆਈਆਂ ਸੀ ਪ ਪਹਿਲਾਂ ਹੀ ਕਿ ਦੇਖੋ ਕੋਈ ਜਾ ਰਿਹਾ ਬਾਈਕ ਦੇ ਜ ਲੇਡੀ ਜਾ ਰਹੀ ਹੈ ਤਾਂ ਕਿਸੇ ਦੀ ਬਾਲੀ ਖਿੱਚ ਲਈ ਜਾਂ ਕੁਛ ਹੋ ਗਿਆ। ਵੀ ਕਿੰਨਾ ਕੁਛ ਤਾਂ ਹੋਰ ਰਿਹਾ ਆਪਾਂ ਦੇਖਦੇ ਹਾਂ ਅੱਜ ਕੱਲ
ਹਾਂਜੀ। ਤਾਂਸੀਂ ਅਸੀਂ ਮਾਰਕੀਟ ਵਗੈਰਾ ਜਾਈਏ ਸਾਡੇ ਧਿਆਨ ਕੱਪੜਿਆ ਵਿਚ ਨੀ ਰਹੇਗਾ ਸਾਡੇ ਗੋਲਡ ਵਲ ਰਏਗਾ। ਪਾਇਆ ਤਾਂ
ਹਾਂਜੀ ਹਾਂਜੀ, ਆਪ ਪਿੱਛੇ ਹੀ ਹੈ ਤੁਸੀਂ ਨਿਊਜ਼ ਦੇਖ ਖੀ ਹਣੀ ਦੇਖੋ ਵੀ ਸੁਨਿਆਰ ਦੀ ਦੁਕਾਨ ਤੋਂ ਹੀ ਸੈੱਟ ਚੋਰੀ ਹੋ ਗਿਆ ਸੀਗਾ- ਦੋ ਲੇਡੀਜ਼ ਆਈਆਂ ਸੀਗੀਆਂ। ਜਦੋਂ ਕਿ ਦੇਖੋ ਕੈਮਰੇ ਲੱ ਗੇ ਹੋਏ ਸੀ। ਫਿਰ ਹਾਂਜੀ ਹਾਂਜੀ ਕੈਮਰੇ ਲੱਗ ਕੇ ਵੀ ਦੇਖ ਲਓ ਬੰਦੇ ਨੇ ਚੋਰੀ ਕਰ ਲਈ ਕਮਾਲ ਦੀ ਗਲ ਆ-
ਕੰਮ ਵਗੈਰਾ ਵੀ ਨੀ ਆਉਂਦੀ ਉਹ ਨੇ ਕੰਮ ਕੱਰਨਾ ਆ ਕਰ ਕੇ ਵੇਲੇ ਇੱਕ ਪਾਸੇ ਹੋ ਜਾਂਦੀਆਂ।
ਹਾਂਜੀ ਹਾਂਜੀ। ਹੁਣ ਤਾਂ ਦੇਖੋ ਬਹੁਤ ਤਾਂ ਵੀ ਮਹਿੰਗਾਈ ਜ਼ਿਆਦਾ ਹੀ ਹੋਊਗੀ, ਵੀ ਚਲੋ ਹਰ ਇੱਕ ਨੂੰ ਹਰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਹੀ ਪੈਂਦਾ ਜਿਵੇਂ ਹੁਣ ਆਪਾਂ ਨੇ ਗੱਲ ਕਰੀਏ ਸਿਲੰਡਰਾਂ ਦੀ ਹੋ ਗਈ, ਸੋਨੇ ਦੀ ਹੋ ਗਈ, ਲਗਾ ਲੋ ਇਹ ਇਹ ਨਾ ਪਤਾ ਕਿ ਜੇ ਮਸ਼ਹੂਰੀ ਜਿੰਨੀ ਜ਼ਿਆਦਾ ਹੋ ਗਈ ਉਓਨਾ ਹੀ ਜੇ ਕਿਸੇ ਚੀਜ਼ ਨੂੰ ਮਾਲ ਵੇਚਣਾ ਉਹਦੀ ਓਨੀ ਮਸ਼ ਚੂਰੀ ਕਰਨਗੇ ਜ਼ਦਾ ਤੇ ਲੋਕ, ਹਾਂ, ਲੋਕ ਦੇਖ ਕੇ ਹੀ ਅੱਜ ਕੱਲ੍ਹ ਤੁਹਾਨੂੰ ਪਤਾ ਰੀਲਾਂ ਤੇ ਹੀ ਦੇਖ ਕੇ ਲੋਕ ਉਹ ਹੋ ਜਾਂਦੇ।
ਉਹ ਉਹਨਾ ਐਡਵਰਟਾਈਜ਼ ਵੀ ਦਿੱਤੀ ਆ ਧਨੀ ਰਾਮ ਉਹ ਵੀ ਹੋਰ ਚੀਾਂ ਜ਼ਾਂ ਦੀ ਹੋ ਗਈ। ਉਹ ਕਰਕੇ ਚਲੋ ਠੀਕ ਹੈ, ਫਿਰ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਾ ਤੁਹਾਨੂੰ ਕਰਦੇ ਆ ਬਾਅਦ ਚ ਕੋਲ। ਹਾਂਜੀ।